ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
ਵਧੀਆ। ਹੋਰ ਤੁਸੀਂ ਦੱਸੋ ਕੀ ਹਾਲ- ਚਾਲ ਆ।
ਠੀਕ- ਠਾਕ ਹੈ ਜੀ ਵਧੀਆ ਤੁਸੀਂ ਦੱਸੋ ਆਪਣਾ ਕਿੱਦਾਂ।
ਵਧੀਆ -ਵਧੀਆ।
ਹੂ, ਮੌਸਮ ਦਾ ਕੀ। ਬਸ, ਪਏ ਸੀਗੇ ਰੋਟੀ- ਰਾਟੀ ਖਾਕੇ।
ਠੀਕ ਆ। ਮੈਂ ਵੀ ਬਸ, ਲੱਗੀ ਹੋਈ ਸੀਗੀ। ਆਪਣਾ ਇੰਸ- ਟਾ ਤੇ ਵੀਡੀਓ ਦੇਖਣ
ਅੱਛਾ ਜੀ।
ਹੂ, ਕੋਈ ਕਿਵੇਂ ਦੀ ਆ ਜਾਂਦੀ ਆ ਕੋਈ ਕਿਵੇਂ ਦੀ, ਕਿੰਨਾ ਉਹਨਾਂ ਲੋਕ- ਲੋਕਾਂ ਨੇ ਉਹ ਕੀਤਾ ਹੋਇਆ ਵਾ। ਜਿਹੜੇ ਆਪਦੇ ਪੈਸੇ ਵਾਸਤੇ ਬਸ- ਬਣਾਈ ਜਾਂਦੇ ਆ ਵੀਡੀਓ ਵਿੱਚ ਹੀ ਬੱਚਿਆਂ ਨੂੰ ਪਾ ਰੱਖਿਆ ਵਾ।
ਹੋ ਕੀ।
ਹੂ
ਇੰਸਟਾਗ੍ਰਾਮ 'ਤੇ ਤਾਂ ਹੁਣ ਜੀ ਜ਼ਿਆਦਾ ਹੀ ਸਾਰਾ ਕੁਛ ਚੱਲ ਪਿਆ ਜੀ।
ਹਾਂਜੀ। ਆਪਾਂ ਤਾਂ ਫਿਰ ਦੇਖ ਕੇ ਛੱਡ ਦਿੰਦੇ ਹਾਂਆਪਾਂ ਨਾ ਕੋਈ ਕਮੈਂਟ ਕਰਨਾ ਆਂਦਾ। ਕੋਈ ਲਾਈਕ ਕਰਨਾ।
ਬਿਲਕੁਲ ਜੀ, ਬਿਲਕੁਲ ਉਹੀ ਵਧੀਆ ਗੱਲ ਆ।
ਬਸ। ਹੋਰ ਦੱਸੋ? ਇਹਦੇ ਵਿੱਚ ਕਾਫ਼ੀ ਹੱਦ ਤੱਕ ਦੇਖਣ ਨੂੰ ਵੀਡੀਓ ਕਿੰਨੀਆਂ ਵਧੀਆ ਮਿਲਦੀਆਂ ਨੇ ਜਿਵੇਂ ਕਹਿ ਲਓ ਵੀ ਆਪਣਾ। ਦੇਖੋ ਵੀ- ਵੀ ਜਿਵੇਂ ਹੁਣ ਸਿਲਾਈ ਵਗੈਰਾ ਕਰ ਰਹੇ ਹਾਂ ਜਾਂ ਕੁਛ ਵੀ- ਓਦੇ ਰਿਲੇਟਿਡ ਆਪਾਂ ਨੂੰ ਕਿੰਨੇ, ਜਿਹੜੇ ਉਹ ਮਿਲ ਜਾਂਦੇ ਆ ਨਾ। ਡਿਜ਼ਾਇਨ ਵਗੈਰਾ- ਜਿਵੇਂ ਹੁਣ ਕਈ ਵਾਰ ਸੋਚੀ ਦਾ, ਇੱਕ ਤਾਂ ਇਹ ਚੀਜ਼ ਵੀ ਹੈਗੀ ਆ ਜਦੋਂ ਆਪਾਂ ਆਪਣੇ- ਮੂਲ ਹੁੰਦਾ ਨਾ ਵੀ ਕਿਵੇਂ ਦਾ- ਕੋਈ ਵੀ, ਕਿਵੇਂ ਦਾ ਮੂਡ ਹੋਵੇ ਤਾਂ ਉਹਨਾਂ ਨੇ ਉਹ ਜਿਹੀਆਂ ਵੀਡੀਓ ਕੱਢ ਦੇਣੀਆਂ ਹੁੰਦੀਆਂ। ਅੱਜ ਬੀਏ ਟਾਈਮ ਆਇਆ ਪਿਆ। ਹੂ
ਜਿਹੜਾ ਮੈਕ ਇਹਦਾ ਮਤਲਬ ਫ਼ੋਨ ਦਾ ਰਿਕਾਰਡ ਕਰਦਾ ਆਪਣਾ। ਸਾਰੀਆਂ ਗੱਲਾਂ, ਉਹ ਉਸਦੇ ਹਿਸਾਬ ਨਾਲ ਉਹ ਆਪਾਂ ਨੂੰ ਚੀਜ ਹੀ ਦਿਖਾਉਂਦਾ ਵਾ, ਉਹ ਜਿਸ ਹਿਸਾਬ ਨਾਲ ਆਪਣਾ ਮੂਡ ਆ।
ਵੀ ਸੂਟ ਸਿਲਾਈ ਕਰਨ ਲੱਗਣਾ ਆਪਦਾ, ਵੀ ਕੇਹੋ ਜਿਹਾ ਡਿਜ਼ਾਇਨ ਪਾਈਏ। ਔਥੇ ਇੰਨੇ ਡਿਜ਼ਾਇਨਾਂ ਦੀਆਂ ਵੀਡੀਓ ਆ ਜਾਂਦੀਆਂ ਨੇ ਬਹੁਤ। ਜਾਣੀ ਉਹ ਵੀ ਚੀਜ਼ ਵਧੀਆ ਜਿਵੇਂ ਹਨਾ ਸੋਸ਼ਲ ਮੀਡੀਆ- ਤੇ ਕੁਛ ਲੋਕਾਂ ਨੇ ਗੰਦ ਵੀ ਪਾਇਆ ਹੋਇਆ ਪਰ, ਕਈ ਚੀਜ਼ਾਂ ਨੇ- ਬਹੁਤ ਸਹੀ ਵੀ ਆ ਸੋਸ਼ਲ ਮੀਡੀਆ ਉਹਨਾਂ ਵਾਸਤੇ ਜਿਹੜਾ ਸਹੀ ਵਰਤ ਰਿਹਾ ਵਾ।
ਹਾਂਜੀ, ਜਿਵੇਂ ਹੁਣ ਕੁਕਿੰਗ ਵਰਤਦੇ ਵੇ।
ਹਾਂਜੀ, ਉਹਨਾਂ ਨੇ ਦੇਖੋ ਆਪਦੇ-ਆਪਦੇ ਪੇਜ ਬਣਾਏ ਹੋਏ ਨੇ, ਹਨਾ। ਤੇ ਸਾਰੀਆਂ ਬਿਡੀਓ ਵਿੱਚ ਪਾਉਂਦੇ ਨੇ ਤਾਂ ਦੂਜੇ ਲੋਕਾਂ ਨੂੰ ਵੀ ਕਿੰਨਾ ਵਧੀਆ ਲੱਗਦਾ।
ਵਧੀਆ, ਲਾਦ ਹਾਂਜੀ ਤੁ ਮਤਲਬ। ਪੇਜ ਬਣਾਏ ਹੋਏ ਆ ਕੋਈ ਮੰਨ ਲੋ ਕੋਈ ਆਪਦੇ ਕੰਮ ਤੇ ਰਿਲੇਟਡ ਬਣਾਈ ਜਾ ਰਿਹਾ ਗਾ। ਯਾਨੀ ਹਰੇਕ ਤਰਾਂ ਦਾ ਪੇਜ ਬਣਿਆ ਹੋਇਆ ਵਾ। ਕੋਈ ਪਲੰਬਰ ਦਾ ਬਣਾ ਰਿਆ, ਕੋਈ ਲੱਕੜੀ ਦਾ ਬਣਾ ਰਿਆ। ਕੋਈ ਸਟੀਲ ਦਾ ਬਣਾ ਰਿਆ।
ਪਰ ਓ ਵੀ ਵਿਚਾਰੇ ਟੈਮ ਕੱਢ ਕੇ ਬਣਾ ਰਹੇ ਆ, ਹੁਣ ਮੈਂ ਬਹੁਤ ਵਾਰੀ ਸੋਚਿਆ ਸੀ ਮੈਂ ਕਿਹਾ ਸਿਲਾਈ ਦੀਆਂ ਹੁਣ ਕਿੰਨੀਆਂ ਫੋਟੋ, ਵੀਡੀਓ ਕਰਦੀਆਂ। ਮੈਂ ਕਿਹਾ ਕਈ ਵਾਰੀ ਮਤਲਬ ਅਹ ਏਦਾਂ ਹੁੰਦਾ ਵੀ ਚਲ ਆਪਾਂ ਪਾਇਆ ਕਰਾਂਗੇ ਪਰ ਟਾਈਮ ਹੀ ਨੀ ਲੱਗਦਾ ਪਾਉਣ ਨੂੰ। ਹੁਣ ਓਨਾਂ ਨੇ ਵੀ ਵਿਚਾਰੇ ਕਿੰਨਾ ਟਾਈਮ ਕੱਢ ਕੇ ਆਪਣੀਆਂ ਵੀਡੀਓ ਪਾਉਂਦੇ ਆ ਪੇਜ ਬਣਾਏ ਹੋਏ ਆ ਜਿਨਾਂ ਨੇ।
ਚੱਲ ਹੁਣ ਓ ਨਾ ਟੈਮ ਕੱਢਣਾ ਪੈਂਦਾ ਜੀ। ਹੈ ਨੀ ਕੋਈ ਵੀ ਕੰਮ ਐ ਕਿ ਨ‌ਈ ਜੇ ਆਪਾਂ ਟਾਈਮ ਨਾ ਕੱਢਾਂਗੇ
ਹਾਂਜੀ ਫੋਲੋ ਵੀ ਕਰਦੇ ਆ, ਲਾਈਕ ਵੀ ਕਰਦੇ ਆ, ਕਮੈਂਟ ਵੀ ਕਰ ਦੇ ਜੇੜੇ ਵਧੀਆ ਕੰਮ ਕਰ ਰਹੇ ਨੇ।
ਬਿਲਕੁਲ ਜੀ।
ਹੂੰ।
ਤੇ ਓਨਾਂ ਨੂੰ ਲਾਇਕ ਵੀ ਜਾਦਾ ਆ ਜਾਂਦਾ ਜੀ।
ਓ ਫੇਰ ਐ ਆ ਵੀ ਜਿਵੇਂ-ਜਿਵੇਂ ਲਾਈਕ ਕਰਾਂਗੇ ਓਨਾਂ ਦਾ ਵੀ ਥੋੜਾ ਜਾ ਹੌਸ ਲਾ ਵੱਧ ਰਿਹਾ ਵਾ, ਹੂੰ ਓਨਾਂ ਨੂੰ ਆਏ ਆ ਵੀ ਸਾਨੂੰ ਪਿਆਰ ਦੇ ਰਹੇ ਨੇ।
ਬਿਲਕੁਲ ਜੀ।
ਜੇੜਾ ਸਹੀ ਯੂਜ ਕਰ ਰਿਹਾ ਤਾਂ ਓ ਵਧੀਆ ਹੁਣ ਜਿਵੇਂ ਅ ਕਹਿ ਲ‌ਓ ਵੀ ਕਈ ਲੋਕ ਆ ਵੀ ਓਦਾ ਫੇਕ ਬਣਾ-ਬਣਾ ਕੇ ਅਹ ਲੈ ਰਹੇ ਨੇ ਵਿਊ। ਓਥੇ ਥੋੜਾ ਜਾ ਮਨ ਨੂੰ ਐਵੇ ਹੁੰਦਾ ਵੀ ਏਹ ਚੀਜ਼ਾਂ ਨ‌ਈ ਫੇਕ ਨੀ ਚਾਹੀਦੀਆਂ ਏਦੇ ਵਿੱਚ।
ਬਿਲਕੁਲ ਜੀ।
ਹੂੰ। ਹੁਣ ਜਿਵੇਂ ਦੇਖੋ, ਹੂੰ। ਪਿਛਲੇ ਆਹਾ ਹੋਇਆ ਸੀ ਨਾ ਵੀ ਬੋਰਵੈਲ ਚ ਬੱਚਾ ਡਿੱਗਿਆ ਸੀਗਾ। ਜਿਵੇਂ ਹੁਣ ਓ ਵੀ ਮਾਪੇ ਆ ਜੇੜੇ ਕਈ, ਓ ਤਾਂ ਬੜੇ ਮਤਲਬ ਸਮਝਦਾਰ ਨੇ ਕਈ-ਕਈ ਲੋਕ ਤਾਂ, ਓ ਜਿਵੇਂ ਓਨਾਂ ਨੇ ਦੇਖਿਆ ਵੀ ਸਾਡੇ ਆਸੇ-ਪਾਸੇ ਬੋਰਵੈਲ ਹੈਗਾ ਓਨੂੰ ਬੰਦ ਕਰ ਦੇਣਾ। ਢੱਕ ਦੇਣਾ ਤੇ ਹੁਣ ਤੁਸੀਂ ਓ ਦੇਖੋ ਕਿੰਨੇ ਹਾਦਸੇ ਹੋ ਚੁੱਕੇ ਨੇ ਜੇੜੇ ਦੇਖ ਕੇ ਵੀ ਓਨਾਂ ਦੇ ਐਨੇ ਏ ਨੀ ਕਿਹਾ ਵੀ ਏਥੇ ਸਾਡੇ ਖੇਤ ਕੋਲੇ ਬੋਰਵੈਲ ਹੈਗਾ ਤਾਂ ਓਨੂੰ ਬੰਦ ਕਰ ਦੇਈਏ, ਕਿੱਡਾ
ਬਿਲਕੁਲ ਹਾਂਜੀ, ਕੱਲਾ ਈ ਮੁੰਡਾ ਜੀ ਕਹਿੰਦੇ ਹੈਗੇ ਆ।
ਹੂੰ ਪੱਤੇ ਡਿੱਗੇ ਹੋਏ ਸੀ ਕਹਿੰਦੇ ਪਤਾ ਨੀ ਲੱਗਿਆ ਜੰਪ ਕਰਦਾ-ਕਰਦਾ ਵਿੱਚ ਚਲਿਆ ਗਿਆ। ਪਰ ਓਹੀ ਜਗਾ ਤੇ ਜੇ ਘੱਟ ਤੋਂ ਘੱਟ ਓਨਾਂ ਨੇ ਕੁਛ ਨਾ ਕੁਛ ਮਤਲਬ ਐਦਾਂ ਦਾ ਭਾਰੀ ਚੀਜ਼ ਰੱਖੀ ਹੁੰਦੀ ਬੱਚਾਤਾਂ ਆਪਣੇ ਆਪਾਂ ਬਚ ਜਾਣਾ ਸੀ।
ਬਿਲਕੁਲ-ਬਿਲਕੁਲ।
ਹੁਣ ਜਿੰਨੀ ਦੁਨੀਆਂ ਦੇ ਵਿੱਚ ਵੀ ਏਹ ਚੀਜ਼ਾਂ ਹੈਗੀਆਂ ਓਨਾਂ ਨੂੰ ਬੰਦ ਕਰ ਦੇਣੀਆਂ ਚਾਹੀਦੀਆਂ। ਪਰ ਵੀਡੀਓ ਵਗੈਰਾ ਸੋਸ਼ਲ-ਮੀਡੀਆ ਤੋਂ ਓ ਦੇਖ ਤਾਂ ਲੈਂਦੇ ਨੇ।
ਗੋਰ ਕੋ
ਇੱਕ ਚੀਜ਼ ਹਾਂ ਸਭ ਸਿਖਾਉਣ ਨੂੰ ਵੀ ਆ ਸੋਸ਼ਲ ਮੀਡੀਆ, ਆਪਾਂ ਨੂੰ ਬਹੁਤ ਕੁਛ ਸਿਖਾਉਂਦਾ ਵੀ ਆ। ਤੇ ਜੇ ਕੁਛ ਮਤਲਬ ਲੋਕ ਸਿੱਖਣ, ਦਿਮਾਗ ਦੇ ਵਿੱਚ ਪਾਉਣ ਫੇਰ ਹੁੰਦਾ।
ਬਿਲਕੁਲ।
ਹਾਂਜੀ।
ਇਹ ਲੋਕ ਦੂਜੇ ਪਾਸੇ ਨੂੰ ਜ਼ਿਆਦਾ ਜਾ ਰਹੇ ਆ।
ਜੀ -ਜੀ। ਪਰ ਉਹ ਨਈ ਚਾਹੀਦਾ। ਚਲੋ ਹੋਇਆ, ਕਦੇ ਨਾ ਕਦੇ ਇੱਕ-ਦੋ ਵੀਡੀਓ ਪਾਲੋ। ਵੀ ਆਪਦੀ ਫੈਮਲੀ ਦੇ ਨਾਲ ਪਾਓ ਹਨਾ।
ਹਾਂਜੀ-ਹਾਂਜੀ।
ਤੇ ਪੈਸਾ ਕਮਾਉਣ ਵੇਲੇ ਤਾਂ ਹੁਣ ਸੋਸ਼ਲ ਮੀਡੀਆ ਤੇ ਲਾ ਲਓ ਜਾਂ ਕੋਈ ਐਪ ਹੋ ਗਏ ਉਹਨਾਂ ਤੇ ਵੀ ਆਪਾਂ ਵਰਕ ਕਰ ਸਕਦੇ ਹਾਂ। ਉੱਥੋਂ ਵੀ ਕਮਾ ਸਕਦੇ ਆ, ਜਰੂਰੀ ਤਾਂ ਨੀ ਵੀ ਇਹਨਾਂ ਚੀਜ਼ਾਂ ਦੇ ਵਿੱਚ ਆਪਾਂ ਵੀਡੀਓ ਬਣਾ -ਬਣਾ ਕੇ ਓ ਕਰਨਾ, ਸਹੀ ਬਣਾ ਲਉ ਕੁਛ। ਖਾਣ-ਪੀਣ ਆਲੀਆਂ ਬਣਾ ਲਓ, ਸੋਸ਼ਲ ਮੀਡੀਆ ਨੂੰ ਗ਼ਲਤ ਨਈ ਵਰਤਣਾ ਚਾਹੀਦਾ ਉਹਨਾਂ ਨੂੰ।
ਬਿਲਕੁਲ ਜੀ।
ਉਹ ਆਪਣੇ ਲਈ
ਤੇ ਦੇਖੀ ਲੋਕਾਂ ਨੇ ਹੁਣ ਪੈਸਾ ਮੁੱਖ ਰੱਖਿਆ ਕ ਵਾਕ ਨਹੀਂ ਗੱਲ ਕੋਈ ਦਿਖਾਈ ਜਾ ਰਿਹਾ, ਕੀ ਕੁਝ ਦਿਖਾਈ ਜਾ ਰਿਹਾ ਹਨਾ
ਹਮ। ਹਮ ਤੁਸੀਂ ਕਿੰਨਾ ਕੁ ਮਤਲੱਬ ਦੇਖਦੇ ਓ ਤੁਸੀਂ?
ਮੈਂ ਜੀ ਤਾਂ ਰਾਤ ਨੂੰ ਜਦੋਂ ਫ੍ਰੀ ਹੁਨਾ ਉਦੋਂ ਦੇਖਦਾ ਹੁੰਦਾ ਜੀ ਜਿੱਦਾਂ ਫ੍ਰੀ ਟਾਈਮ ਹੈ ਉਦੋਂ ਦੇਖ ਲਈਦਾ। ਮੈ ਵੀ ਆਪਦੇ ਵਰਕ ਦੀਆਂ ਪਾ ਦਿਨਾ ਵੀਡੀਓ-ਵੂਡੀਓ ਬਣਾ ਕੇ।
ਨਹੀਂ ਸਹੀ ਆ ਉਹ ਆਏ ਹੁੰਦੈ ਤਾਂ ਚਲੋ ਆਪਦਾ ਵਰਕ ਦਾ ਵੀ ਉਹ ਹੋ ਜਾਂਦਾ ਹਨਾ ਵੀ ਅੱਗੇ ਦੀ ਅੱਗੇ ਹਾਂ ਮਤਲੱਬ ਵੀ ਦੇਖ ਕੇ ਕਰਾਉਂਦੇ ਨੇ ਵੀ ਇਨਾ ਵਰਕ ਵਧੀਆ ਕਰ ਰਿਹਾ ਵਾ‌। ਇਹਨਾਂ ਵੀਡੀਓ ਨੂੰ ਤਾਂ ਕੁੱਛ ਓ ਹੈ ਨੀ ਵਧੀਆ ਆਪਾਂ ਨੂੰ ਮਤਲੱਬ ਕੇ ਬਣਾਉਣ ਨੂੰ, ਬਣਾ ਕੇ ਪਾਉਣੀਆਂ ਚਾਹੀਦੀਆਂ ਜਿੰਨਾ ਕੁ ਆਪਣੇ ਕੋਲ ਟਾਈਮ ਹੁੰਦਾ।
ਹਾਂਜੀ-ਹਾਂਜੀ। ਇਹ ਤਾਂ ਹੈ ਕੋਈ ਤਾਂ ਕੰਮ ਆਉਂਦਾ ਈ ਐ ਗਾ।
ਹਾਂ। ਇਹਨਾਂ ਮੀਡੀਆ ਦੇ ਉੱਪਰ ਦੇਖੋ ਜਾ ਕੇ ਹਨਾ ਵੀ ਕਿੰਨੇ ਮਹਸ਼ੂਰ ਹੋਏ ਪਏ ਨੇ।
ਬਿਲਕੁਲ ਜੀ। ਜਦੋਂ ਸੋਨੂੰ, ਸੀਤੋ ਵਰਗੇ ਆਕੇ ਮਸ਼ਹੂਰ ਹੋ ਸਕਦੇ ਆ ਜੀ ਇਤੇ।
ਇਹ ਤਾਂ ਹੈਗਾ ਈ ਆ।
ਹੈਨਾ ਆਪਾਂ ਤਾਂ ਫਿਰ ਵੀ ਜੇ ਕਰਾਂਗੇ ਮਾੜਾ ਮੋਟਾ ਤਾਂ ਹੋ ਹੀ ਜਾਵਾਂਗੇ, ਪਰ ਆਪਾਂ ਕਰਦੇ ਕਰਦੇ ਨੀ, ਹਨਾ ਜੀ।
ਨਈ ਸਹੀ ਯੂਜ ਕਰੋ। ਕੋਈ ਉਹੋ ਨੀ ਹੁੰਦਾ ਹਨਾਂ। ਆਪਦੇ ਲਈ ਵੀ ਸਹੀ ਆ ਤੇ ਲੋਕਾਂ ਲਈ ਵੀ ਸਹੀ ਆ।
ਹਾਂਜੀ-ਹਾਂਜੀ।
ਪ੍ਰੇਰਨਾ ਵਾਲੀਆਂ ਵੀਡੀਓ ਪਾਓ ਵੀ ਜਿਹੜੀ ਅੱਗੇ ਅੱਗੇ ਕਿਸੇ ਨੂੰ ਵੀ ਸਿੱਖਿਆ ਮਿਲੇ।
ਜ਼ਿਆਦਾਤਰ ਮੈਂ ਤਾਂ ਚੈਨਲ ਉਹਨਾਂ ਨੇ ਫੋਲੋ ਕਰਿਆ ਵਾ, ਜਿਹੜੇ ਕੁਕਿੰਗ ਵਾਲੇ ਜੀ। ਕੁਕਿੰਗ ਦਾ ਥੋੜ੍ਹਾ ਜਿਹਾ ਜ਼ਿਆਦਾ ਸ਼ੌਕ ਆ‌ ਦੇਖਣ ਦਾ ਈ ਆ।
ਉ ਵੀ ਆਇਆ ਚੱਲ ਪਤਾ ਲੱਗੀ ਜਾਂਦਾ ਕਿਹੜੀ ਚੀਜ਼ ਕਿਵੇਂ ਬਣਦੀ ਵਧੀਆ ਜਿੱਥੇ ਬਾਹਰ ਜਾਂਨੇ ਆਂ, ਭੱਜਦੇ ਆਂ ਉਹੀ ਐ ਘਰੇ ਬਣਾ ਕੇ ਖਾ ਲਈ ਦੀ ਆ
ਹਾਂਜੀ ਹਾਂਜੀ ਇਹ ਤਾਂ ਹੈ ਹੀ
ਹਾਂਜੀ
ਅਤੇ ਉਹ ਤੁਸੀਂ ਦੱਸੋ
ਹੋਰ ਬਸ ਵਧੀਆ ਮੈਂ ਕਾਫ਼ੀ ਵਾਰ ਸੋਚਿਆ ਸੀ ਮੈਂ ਕਿਹਾ ਪੇਜ ਬਣਾ ਲਵਾਂ
ਹਾਂਜੀ ਹਾਂਜੀ
ਤੇ ਕੁੱਛ ਟਾਈਮ ਹੀ ਨਹੀਂ ਲੱਗਦਾ, ਤੇ ਕੁੱਛ ਮਨ ਹੀ ਨਹੀਂ ਕਰਦਾ ਫਿਰ
ਅੱਛਾ
ਹੂ
ਕਰਨਾ ਮਨ ਕਰਦਾ, ਕਰਨਾ ਚਾਹੀਦਾ ਜੋ ਕਹਿੰਦਾ ਦਿਲ
ਹਾਂਜੀ
ਟਾਈਮ ਕੱਢਣਾ ਚਾਹੀਦਾ ਕੋਈ ਵੀ ਗੱਲ ਆ, ਫਿਰ ਹੀ ਬੰਦਾ ਜੋ ਹੁਣ ਆਪਾਂ ਕਰਾਂਗੇ ਈ ਨਹੀਂ ਜੇ ਲੋਟਰੀ ਪਾਵਾਂਗੇ ਨਈ, ਉਹ ਵੈਸੇ ਥੋੜ੍ਹੋ ਨਿਕਲਣੀ ਆ ਆਪਨੀ ਜੋ ਲੋੌਟਰੀ ਦੀ ਟਿੱਕਟ, ਹਾਂਜੀ ਟਿੱਕਟ ਤਾਂ ਲਵਾਂਗੇ ਫਿਰ ਹੀ ਉਹ 'ਚੋਂ ਪਾਰਟੀਸਪੇਟ ਹੋਵਾਂਗੇ ਆਪਾਂ
ਹਾਂਜੀ
ਹੈ ਕਿ ਨੀ ਗੱਲ
ਹੋਰ
ਹੋਰ ਠੀਕ ਠਾਕ ਆ ਜੀ ਵਧੀਆ, ਦੇਖ ਰਹੇ ਸੀ ਅੱਜ ਆਲੂ ਵਾਲੇ ਪਰੌਂਠੇ ਖਾਧੇ ਆ ਜੀ, ਫਿਲਹਾਲ ਤਾਂ
ਹੋਰ ਹਾਂਜੀ ਛੁੱਟੀ ਕਰਕੇ ਨਾ, ਹੂ ਠੀਕ ਏ, ਘੁੰਮ ਫਿਰ ਆਈ ਨੀ ਕਿਤੇ।
ਮੈਂ ਹਾਂ ਅੱਜ ਗੁਰਦੁਆਰਾ ਸਾਹਿਬ ਗੇਆ ਸੀਗਾ। ਸਾਡੇ ਨੇੜੇ ਹੈਗਾ।
ਹਾਂਜੀ-ਹਾਂਜੀ ਨਈ ਸਈ ਹੈ ਜਾਣਾ ਚਾਇਦਾ।
ਸੁਬਾ ਫੇਰ ਗਿਆ ਸੀ, ਅਗਲੇ ਸੰਡੇ ਵੀ ਗਿਆ ਸੀ ਮੈਂ ਅੱਜ ਵੀ ਮੈਂ ਹ ਚਲੋ ਜਾ ਆਈਏ
ਹਾਂਜੀ-ਹਾਂਜੀ।
ਉਦਾ ਟਾਈਮ ਲੱਗਦਾ ਨੀ ਨਾ, ਫ੍ਰੀ ਟਾਈਮ ਹੀ ਜਾਆ ਜਾਂਦਾ ਏ।
ਹਾਂਜੀ-ਹਾਂਜੀ ਨਹੀਂ। ਚਾਈਦਾ, ਬਾਕੀ ਤੁਸੀਂ ਸੋਸ਼ਲ ਮੀਡੀਆ ਦੇ ਵਿੱਚ ਤਾਂ ਹੈਗੇ ਈ ਹੋ ਹੈਨਾ। ਧਿਆਨ ਮਤਲਬ ਇੰਟਰਸਟ ਤੇ ਹੈਗਾ ਇ ਆ, ਉੱਥੇ ਵੀ ਤੁਸੀਂ ਵੀਡੀਓ ਦੇਖੀ ਖਿਆ ਕਰੋ ਜਿੱਥੇ ਜਿੱਥੇ ਦਾ ਅਪਣਾ ਗੁਰਦੁਆਰਾ ਸਾਹਿਬ ਹੋ ਗਿਆ ਜਾਂ ਕੁਛ ਵੀ ਹੋ ਗੇਆ। ਹਨਾ ਇਤਿਹਾਸਿਕ ਗੁਰਦੁਆਰਾ ਸਾਹਿਬ ਨੇ, ਤੇ ਜਿਦੋਂ ਛੁੱਟੀ ਹੁੰਦੀ ਗੇਆ ਜਾਂ ਕਿਸੇ ਦਾ ਜਨਮ ਦਿਨ ਹੋ ਗਿਆ ਜਾਂ ਅ ਵਿਆਹ ਦੀ ਸਾਲ ਗਿਰਾਹ ਹੋ ਗਈ, ਤੇ ਉ ਟਾਈਮ ਅਪ ਆਪਾਂ ਨੂੰ ਉਨਾਂ ਚੀਜ਼ਾਂ ਵੱਲ ਕੱਢਣਾ ਚਾਇਦੇ, ਤਾਂ ਕਿ ਬੱਚਿਆਂ ਨੂੰ ਵੀ ਥੋੜ੍ਹਾ ਕੁਛ।
ਬੇਲਕੁਲ ਬੇਲਕੁਲ ਜੀ ਸਈ ਗੱਲ ਐ ਏ।
ਹੂ, ਹੁਣ ਅਸੀਂ ਇੱਦਾਂ ਮਣਾਦੇ ਹੁੰਦੇ ਆ ਜਦੋਂ ਕਿਸੇ ਦਾ ਜਨਮ ਦੇਨ ਅਸੀਂ ਪਹਲਾਂ ਛੁੱਟੀ ਲੈ ਲੈਣੀ ਆ।
ਤੇ ਕਿਸੇ ਦੂਰ ਨੇੜੇ ਜਿੱਥੇ ਵੀ ਠੀਕ ਲੱਗਦਾ ਵੀ ਟਾਈਮ ਦੇ ਹਿਸਾਬ ਨਾਲ। ਫੇਰ ਅਸੀਂ ਉ ਜਗ੍ਹਾਹ ਤੇ ਜਾਂਨੇ ਆਂ, ਬਹੁਤ ਵਧੀਆ ਲੱਗਦਾ। ਹੁੰ ਓਥੋਂ ਦੀਆਂ ਵੀ ਆਪਾਂ ਜਾ ਕੇ ਫੋਟ ਟੋ ਵੀਡੀਓ ਇਤਿਹਾਸ ਸਾਰਾ ਕੁਛ ਈ ਜਾਣ ਕੇ ਆਪਾਂ ਨੂੰ ਸੋਸ਼ਲ ਮੀਡੀਆ ਤੇ ਪਾਉਣਾ ਚਾਈਦਾ ਏ ਤਾਂ ਕਿ ਹੋਰ ਜੇੜੇ ਆ ਵੀ ਓ ਵੀ ਜਾਣੂ ਹੋਣ।
ਹਾਂਜੀ, ਬੇਲਕੁਲ ਜੀ।
ਹਾਂਜੀ।
ਹੁੰ
ਹੋਰ। ਸੋਸ਼ਲ ਮੀਡੀਆ ਤੇ ਦਿਖਾਉਂਦੇ ਤਾ ਬੌਤ ਕੁਛ ਆ। ਤਰਾਂ ਤਰਾਂ ਦੀਆਂ ਹੁਣ ਬੱਚੇ ਨੇ ਨਿੱਕੇ ਨਿੱਕੇ ਓ ਵੀ ਸੋਸ਼ਲ ਮੀਡੀਆ ਤੇ ਆ ਕਈ ਵੀਡੀਓ ਬਣਾਉਂਦੇ ਨੇ ਪਾਉਂਦੇ ਆ ਛੋਟੇ ਛੋਟੇ ਬੱਚ ਬੱਚੇ ਅੱਜ ਕੱਲ੍ਹ ਲੱਗੇ ਹੋਏ ਨੇ ਏਨਾਂ
ਅਉਣ ਈ ਆਲਾ ਏ ਪੈਸੇ ਤੇ ਪੈਸੇ ਦੀ ਰੈ ਗਈ ਵੈਲਿਊ ਪੈਸੇ, ਪੈਸੇ ਕਮਾਉਣ ਦਾ ਕੋਈ ਵੀ ਤਰੀਕਾ ਛੱਡਣਾ ਨੀ ਚਾਉਂਦਾ।
ਬਾਕੀਆਂ ਨੇ ਕੁਛ ਕੁ ਬੱਚਿਆਂ ਨੂੰ ਸੌਨ ਕ ਵੀ ਹੁੰਦੈ ਨਾ ਵੀ ਹਨਾ ਛੋਟੇ ਬੱਚਿਆਂ ਨੂੰ ਜਿਵੇਂ ਕੈ ਲੋੋ ਵੀ ਕੁਛ ਤੋਤਲੀ ਆਵਾਜ਼ ਚ ਬੋਲਦੇ ਆ ਆਪਾਂ ਵੀਡੀਓ ਬਣਾ ਕੇ ਪਾਤੀ। ਤੇ ਓ ਵੀਡੀਓ ਨੂੰ ਚੱਕ ਕੇ ਲੋਕ ਬਣਾਉਂਦੇ ਨੇ ਓਹੀ ਓਡੀਓ ਤੇ ਵੀਡੀਓ ਬਣਾਉਂਦੇ ਨੇ।
ਹਾਂਜੀ।
ਹੁੰ ਓ ਵੀ ਬੋਤ ਵਧੀਆ ਲੱਗਦੈ ਫੇਰ।
ਗੱਲ ਕਰੋ। ਨਇ ਕੋਈ ਵਧੀਆ ਵੀ ਬੋਤ ਵਧੀਆ ਬਣਦੀਆਂ ਵੀਡੀਓ ਕੋਈ ਵਧੀਆ ਦੇਖਣ ਨੂੰ ਵੀ ਮਨ ਕਰਦਾ ਨਾ। ਕੋਈ ਤਾ ਦੇਖਣ ਨੂੰ ਨਈ ਜੀ ਕਰਦਾ ਵੀ ਯਾਰ ਕਿਸ ਤਰ੍ਹਾਂ ਦਾ ਕੁਛ।
ਓ ਤੇ ਫੇਰ ਬੰਦਾ ਆਟੋਮੈਟਿਕਲੀ ਸਕਿੱਪ ਕਰੀ ਜਾਂਦਾ ਨਾ ਅੱਗੇ ਪਿੱਛੇ ਕਰੀ ਜਾਂਦਾ। ਹੁੰ ਓ ਤਾ ਅੱਗੇ ਪਿੱਛੇ ਈ ਹੋ ਜਾਂਦੀਆਂ ਬਸ। ਹੋਰ ਦੱਸੋ? ਕੁਛ ਨੀ ਬਸ ਵਧੀਆ ਬੈਠੇ ਆਂ। ਬੱਚੇ ਅੱਜ ਛੁੱਟੀ ਆ ਹਾਂਜੀ ਬੱਚੇ ਮੇਰੇ ਟੀ ਵੀ ਦੇਖ ਰੇ ਆ ਓਦੇ ਵਿਚ ਵੀ ਦੇਖੋ ਕਾਰਟ ਕਾਰਟੂਨ ਚਲ ਰੇ ਨੇ ਹੁਨ ਓ ਵੀ ਸਿਖਿਆ ਮਤਲਬ ਸਾਰੇ ਕਾਰਟੂਨ ਚਲ ਕੇ ਜਿਵੇ ਇੱਕ ਅੱਧੇ ਘੰਟੇ ਦਾ ਹੋ ਗਿਆ ਇੱਕ ਦਾ ਹੋ ਗਿਆ ਓਦੇ ਵਿਚੋ ਵੀ ਦੇਖੋ ਸਿ- ਸਿਖਿਆ ਮਿਲਣੀ ਬੱਚੇ ਨੂੰ ਕੁਛ ਨਾ ਕੁਛ ਓ ਦਸਦੇ ਪਏ ਆ ਵੀ ਹੈਲਪ ਕਰਨੀ ਚਾਈਦੀ ਆ
ਹਾਂਜੀ
ਜਿਆਦਾਤਰ ਤਾਂ ਹਨੀ ਬਨੀ ਕੁਛ ਐਮੇ ਦਾ ਨਾਮ ਆ ਓ ਦੇਖਦੀ ਆ ਵੱਧ।
ਅੱਛਾ ਜੀ
ਹੂੰ
ਉੱਪਰ ਸਾਡੇ